ਓ ਸਸ਼ੀ ਕਾਲ ਜੀ, ਸਸ਼ੀ ਕਾਲ ਜੀ, ਬਸ ਹਾਂਜੀ ਠੀਕ-ਠਾਕ।
ਹਾਂਜੀ-ਹਾਂਜੀ, ਹੋਰ ਕੀ ਕਰਦੇ ਸੀ? ਬਸ ਵਦੀਆ ਠੀਕ-ਠਾਕ ਮੈਂ ਵੀ
ਤਾ ਕਰਕੇ ਹਟੀ ਸੀ।
ਅੱਛਾ-ਅੱਛਾ।
ਤੇ ਬਸ ਤੁਆਡਾ ਫੋਨ ਆ ਗਿਆ, ਹੋਰ?
ਬਸ, ਹਾਂਜੀ-ਹਾਂਜੀ ਸਬ ਵਦੀਆ, ਹੋਰ? ਹਾਂਜੀ ਸਾਰੇ ਵਦੀਆ ਠੀਕ-ਠਾਕ, ਹੋਰ ਨਾਸ਼ਤਾ ਕਰ ਲਿਆ ਸੀ? ਨਾ ਧੋ ਲਏ, ਹੋ ਗਏ ਵੇਲੇ, ਹੋ ਗਏ ਵੇਲੇ?
ਹੁਨ ਹਾਂ-ਹਾਂ, ਵੇਲੇ ਹੋ ਗਏ ਆਂ ਬਸ।
ਹਾਂਜੀ-ਹਾਂਜੀ, ਹੁਣ ਦੁਪੈਰ ਦੀ ਤਿਆਰੀ।
ਬਸ ਹੁਨ ਦੁਪੈਰ ਦੀ ਕੀ ਖਾਣੀ ਐ ਦੁਪੈਰ ਦਾ ਈ ਖਾ ਏਆ ਬਸ ਰਾਤੀ ਖਾਵਾਂਗੇ ਹੁਨ ਵਿਚ ਕੁੱਛ ਖਾਵਾਂਗੇ।
ਅੱਛਾ-ਅੱਛਾ, ਚਲੋ
ਚਲੋ, ਚਾਹ ਵਗੈਰਾ ਨਾਲ ਖਾ ਲਾਂਗੇ, ਹੁਣ ਸ਼ਾਮੀ ਟਾਈਮ ਸੇਰ ਰੋਟੀ ਖਾਲਾਂਗੇ ਹੋਰ ਕੀ।
ਅੱਛਾ-ਅੱਛਾ ਚਲੋ, ਵਧੀਆ-ਵਧੀਆ।
ਹਾਂ
ਮੈਂ ਪੁੱਛਦੀ ਸੀ ਕਿ ਤੁਹਾਡਾ ਏਸੀ ਦਾ ਕੀ ਵਿਚਾਰ ਹੈਗਾ ਏ, ਏਸੀ ਜਿਹੜੇ ਅੱਜ-ਕੱਲ ਬੜੇ ਬੜੀ ਜਿਆਦਾ ਗਰਮੀਂ ਪੈ ਰੀ ਏ ਜਿਹੜੀ ਬਾਹਰ, ਪਹਿਲਾ ਨਹੀਂ ਸੀ ਇੰਨੀ ਗਰਮੀਂ ਹੁੰਦੀ।
ਹੰ
ਤੁਹਾਡਾ ਕੀ ਵਿਚਾਰ ਹੈਗੇ ਏਸੀ ਬਾਰੇ?
ਇਸ ਤਰਾਂ ਹੈ ਕਿ, ਗਰਮੀਂ ਇੱਕ ਤਾਂ ਗਰਮੀਂ ਬਹੁਤ ਪੈ ਰਹੀ ਏ‌
ਹਾਂਜੀ।
ਬਹੁਤ ਹੀ ਜ਼ਾਦਾ, ਵੀ ਜੇ ਇੰਨੀ ਗਰਮੀ ਹੋਏਗੀ ਤੇ ਫਿਰ ਏਸੀ ਦੀ ਤਾਂ ਜ਼ਰੂਰਤ ਪੇਗੀ-ਪੇਗੀ।
ਹਾਂਜੀ-ਹਾਂਜੀ।
ਏ ਪੱਖਿਆਂ ਦੇ ਵਿੱਚ ਵੀ ਜਿਹੜੀ ਐ, ਉਹ ਸਾਡੀ ਗਰਮੀਂ ਦੂਰ ਨਹੀਂ ਹੁੰਦੀ। ਬਹੁਤ ਜ਼ਿਆਦਾ ਗਰਮੀਂ ਲੱਗਦੀ ਏ, ਤੇ ਹੁਣ ਇਹ ਹਰ ਘਰ ਹਰ ਘਰ ਏਸੀ ਲੱਗਿਆ ਹੋਇਆ, ਏਸੀ ਦਾ ਫਾਇਦਾ ਵੀ ਹੈ। ਤੇ ਕਈਆਂ ਨੂੰ, ਇਹ ਏਸੀ ਸੁਖਾਉਂਦਾ ਵੀ ਨਹੀਂ।
ਹਾਂਜੀ-ਹਾਂਜੀ।
ਹੁਣ ਕਈਆਂ ਦੇ ਏਸੀ, ਕਈ ਨਹੀਂ ਹੁਣ ਸਾਡੇ ਵਰਗੇ ਏਸੀ ਨਹੀਂ ਸੋਚ ਸਕਦੇ ਕਿਉਂ, ਕਿ ਸਾਡੇ ਏਜ ਵੀ ਹੋ ਗਈ ਏ, ਏਜ ਦੇ ਅਕੋਰਡਿੰਗ ਸਾਡੀ ਹੱਡੀਆਂ ਦੁਖਦੀਆਂ ਸਰੀਰ ਦੀਆਂ, ਜਦੋਂ ਏਸੀ'ਚ ਸੋਂਦੇ ਆਂ। ਸਾਨੂੰ ਸਾਡੇ ਗੋਡੇ ਦੁਖਦੇ ਆ, ਮੋਢੇ ਦੁਖਦੇ ਆ, ਹੁਣ ਅਸੀਂ ਨੀ ਏਸੀ'ਚ ਸੋ ਸਕਦੇ। ਪਰ ਅੱਜ-ਕੱਲ ਨੌਜਵਾਨ ਪੀੜ੍ਹੀ ਜਿਹੜੀ ਏ, ਉਹ ਏਸੀ ਵਿੱਚ ਸੋ ਜਾਂਦੀ ਏ। ਅੱਜ-ਕੱਲ ਬੰਦੇ, ਬੱਚੇ ਏਸੀ ਬਗੈਰ ਨਹੀਂ ਰਹਿੰਦੇ।
ਹਾਂ, ਓਰ ਕੀ ਅੱਜ-ਕੱਲ ਬੱਚਿਆਂ ਦਾ ਏ ਏਸੀ ਬਿਨਾਂ ਗੁਜ਼ਾਰਾ ਹੀ ਨਹੀਂ ਹੈਗਾ, ਏਸੀ ਨਾ ਚਲਾਓ, ਤੇ ਇਹਨਾਂ ਨੂੰ ਕੁੱਛ ਹੋਣ ਲੱਗ ਜਾਂਦਾ, ਏਸੀ ਉਹਨਾਂ ਨੇ ਚਲਾਣਾ ਈ ਚਲਾਣਾ, ਓਰ ਇਹ ਵੀ ਨੀ ਕਿ ਘੱਟ ਕਰਕੇ ਚਲਾਨ ਕਿ ਵੱਡਾ ਕੋਈ ਬੈਠਾ ਬਜ਼ੁਰਗ ਬੈਠਾ ਏ, ਉਹਨਾਂ ਨੇ ਆਪਣੇ ਹਿਸਾਬ ਨਾਲ ਏਸੀ ਚਲਾਣਾ ਐ। ਅਪਨੇ ਫੁੱਲ ਏਸੀ ਕਰਕੇ ਬਹਿ ਜਾਂਦੇ ਨੇ, ਹਾਂ ਸਾਰਾ-ਸਾਰਾ ਦਿਨ ਏਸੀ ਚੱਲਣਾ ਔਰ ਕੀ ਬਲਕਿ ਏਸੀ ਨਾਲ ਜ਼ਿਆਦਾ ਗਰਮੀ ਵੱਧਦੀ ਏ, ਪਹਿਲੇ ਵੀ ਕਿ ਸੀ ਪਹਿਲੇ ਜ਼ਮਾਨੇ'ਚ ਏਸੀ ਨਹੀਂ ਸੀ ਹੁੰਦੇ। ਪੱਖੇ ਨਹੀ ਸੀ ਹੁੰਦੇ, ਲੋਕ ਪੱਖੀਆਂ ਹੱਥ ਨਾਲ ਪੱਖੀਆਂ ਕਰਦੇ ਸੀਗੇ, ਉਹ ਉਸ ਉਸ ਟਾਈਮ ਇੰਨੀ ਗਰਮੀਂ ਨਹੀਂ ਸੀ ਮਹਿਸੂਸ ਹੁੰਦੀ, ਪੇੜ ਥੱਲੇ ਬਹਿ ਜਾਂਦੇ ਸੀ।
ਹਾਂ, ਪਿੰਡਾਂ ਵਿੱਚ ਜਿੱਥੇ ਲੋਕ ਅਹ, ਪੇੜ ਦੇ ਥੱਲੇ ਮੰਜੀਆਂ ਵਿੱਛਾ ਕੇ ਬਹਿ ਜਾਂਦੇ ਸੀ। ਤੇ ਜਦੋਂ ਸ਼ਾਮ ਹੋਣੀ, ਤੇ ਆਪਣਾ ਬਾਹਰ ਬਹਿ ਜਾਣਾ ਹੱਥ ਦੀ ਪੱਖੀ ਲੈ ਲੈਣੀ। ਤੇ ਪੱਖੀ ਨਾਲ ਈ, ਆਪਣਾ ਗੁਜ਼ਾਰਾ ਕਰ ਲੈਂਦੇ ਸੀ।
ਹਾਂ, ਉਹੀ ਇੱਕ ਹੋਰ ਹੁਣ ਫੇਰ ਪੱਖੇ ਆਗੇ, ਪੱਖਿਆਂ ਦੇ ਰਾਹੀਂ ਰਹਿਣਾ ਸ਼ੁਰੂ ਕਰਤਾ। ਤੇ ਹੁਣ ਇਹ ਏ ਸੀ ਆ ਹੁਣ ਏ ਸੀ ਕਰਕੇ ਬਾਹਰ ਗਰਮੀਂ ਵੱਧਦੀ ਹੈ ਹੁਣ ਘਰ ਘਰ ਵਿੱਚ ਦੇ ਦੇਖੋ ਏਸੀ ਲੱਗਿਆ ਹੋਇਆ, ਹੁਣ ਅਗਰ ਕਮਰੇ ਦੇ ਅੰਦਰ ਠੰਡਕ ਹੈਗੀ, ਤੇ ਚਾਰੀ ਜਿਹੜੀ ਗਰ ਮੀ ਆ, ਸ਼ ਓ ਸਾਰੀ ਬਾਰ ਹੀ ਜਾਏਗੀ ਔਰ ਬਾਰ ਇੰਨੀ ਗਰਮੀ। ਕੀ, ਬਾਰ ਕੋਈ ਨਾ ਹਵਾ ਚਲਦੀ ਏ ਬਾਰ ਜੇੜੇ ਪੰਛੀ ਨੇ, ਪੰਛੀ ਵੀ ਨੀ ਉੱਡਦੇ ਗਰਮੀ ਕਰਕੇ, ਓ ਵੀ ਮਰ ਰੇ ਨੇ, ਪੰਛੀ ਵੀ ਮਰਦੇ ਪਏ ਨੇ। ਕਿਉਂਕਿ ਹਵਾ ਨੀ ਐ ਕੁੱਛ ਨੀ ਐ, ਦਮ ਘੁੱਟਕੇ ਪੰਛੀ ਮਰ ਜਾਂਦੇ ਨੇ। ਜੇੜ੍ਹੇ ਜਾਨਵਰ ਨੇ ਓ ਵੀ ਅੱਜ ਗਲੀਆਂ ਚ ਨਜ਼ਰ ਨੀ ਆਂਦੇ ਹੁਣ ਪੈਲੇ ਗਲੀਆਂ ਚ ਫਿਰਦੇ ਸੀ ਗਾਵਾਂ ਸੀ ਮੱਝਾਂ ਸੀ। ਕੁੱਤੇ ਸੀਗੇ ਬੜੇ ਚੀਜ਼ ਪੰਛੀਆਂ ਉੱਡਦੇ ਸੀ ਚਿੜੀਆਂ ਉੱਡਦੀ ਸੀ। ਹੁਣ ਓਵੀ ਕਿਤੇ ਨਜ਼ਰ ਈ ਨੀ ਆਂਦੇ ਹੈਗੇ ਪੈਲੇ ਆਂਦੇ ਸੀ ਖੁਸ਼ ਹੁੰਦੇ ਸੀ ਮੋਰ ਆ ਦੇ ਸੀਗੇ ਪਰ ਹੁਣ ਤੇ ਸਭ ਕੁੱਛ ਖਤਮ ਹੁੰਦਾ ਜਾ ਰਿਆ ਕਿਉਂ ਕਿਉਂਕੀ ਏ ਸੀ ਘਰ ਦੇ ਅੰਦਰ ਹਰ ਘਰ ਚ ਏ ਸੀ ਲੱਗਿਆ ਹੋਇਆ ਔਰ ਕਿੰਨੀ ਜਾਦਾ ਗਰਮੀ ਵਧਗੀ ਏ। ਏ ਸੀ ਕਰਕੇ ਜਾਦਾ ਕੰਮ ਖ਼ਰਾਬ ਹੋਇਆ।
ਮੈਂ ਕੈਨੀ ਆ ਏਸੀ। ਗੱਡੀਆਂ ਚ ਲੱਗੇ ਹੋਏ ਨੇ, ਏਸੀ, ਟ੍ਰੇਨਾਂ ਚ ਲੱਗੇ ਹੋਏ ਨੇ। ਏ ਸੀ ਜਹਾਜ਼ਾਂ ਚ ਲੱਗੇ ਹੋਏ ਨੇ। ਮੈਂ ਕੇਰੀ ਚੀਜ਼ ਨੀ ਜਿੱਥੇ ਏ ਸੀ ਨੀ ਲੱਗਿਆ ਏ ਸੀ ਬਗੈਰ ਤੇ ਅਹ ਕੋਈ ਟਰੈਵਲਿੰਗ ਈ ਨੀ ਕਰ ਸਕਦਾ।
ਹਾਂਜੀ-ਹਾਂਜੀ ਏ ਸੀ ਬਿਨਾਂ ਤੇ ਹਾਂ ਬੱਸਾਂ ਵਿੱਚ ਲੱਗੇ ਨੇ। ਟ੍ਰੇਨ ਵਿਚ ਕਾਰਾਂ ਵਿਚ ਸਾਰੀ ਜਗ੍ਹਾ ਔਫਿਸ ਵਿੱਚ ਤੁਸੀਂ ਲਾਲੋ। ਉੱਥੇ ਵੀ ਲੱਗੇ ਹੋਏ ਨੇ। ਹਾਂ ਓਰ-ਓਰ ਅ ਬੈਂਦੇ ਨਾ ਜੇੜੇ ਬਜ਼ੁਰਗ ਬੈਂਦੇ ਨੇ ਕੈਂਦੇ ਨੇ ਕੀ ਬਈ ਜੇੜੇ ਏਸੀ ਚਲਾਣਾ ਐ ਨਾ ਅਗਰ ਤੇ ਨਾਲ ਨਾ ਇੱਕ ਬਾਲਟੀ ਪਾਣੀ ਦੀ ਭਰਲੋ ਓਦੇ ਨਾਲ ਓਦੇ ਨਾਲ ਕੀ ਸਾਡੀ ਹੱਡੀਆਂ ਨੀ ਦੁੱਖਦੀਆਂ।
ਹਾਂ ਕਿਉਂਕੀ ਜੇ ਏ ਹਡੀਆਂ ਉਥੇ ਪਾਣੀ ਮਤਲਬ
ਹਾਂ ਓ ਸਾਡੇ ਸਰੀਰ ਦਾ ਪਾਣੀ ਖਿੱਚਦਾ ਨਾ ਏ ਸੀ।
ਹਾਂ। ਏ ਸੀ ਤਾਂ ਸਾਡੇ ਸਰੀਰ ਦਾ ਪਾਣੀ ਖਿੱਚਦੈ।
ਹਾਂ।
ਤਾਂਈ ਦੁਖਦੀਆਂ ਨੇ।
ਹਾਂ ਐ ਜੇੜਾ ਪਾਈਪ ਵਿਚ ਜਿਹੜਾ ਪਾਣੀ ਨਿਕਲਦੈ। ਕੇੜਾ ਪਾਣੀ ਐ ਐ ਸਾਡੇ ਸਰੀਰ ਦੇ ਰਾਹੀਂ ਨਿਕਲਿਆ ਹੋਇਆ ਸਾਡੇ ਹਾਂ ਇਸ ਕਰਕੇ ਕੈਂਦੇ ਨੇ ਕੀ ਆਪਣੇ ਭਾਂਡਾ ਰੱਖੋ ਕਮਰੇ ਵਿੱਚ ਉਦੀ ਬਾਲ ਟੀ ਰੱਖ ਲੋ ਕੁੱਛ ਰੱਖ ਲੋ ਪਾਣੀ ਭਰ ਕੇ।
ਹਾਂ ਨਈ ਏ ਤਾਂ ਗੱਲ ਹੈ ਈ ਤੁਸੀਂ ਦੇਖੋ ਰੱਖ ਕੇ ਦੇਖੋ ਤੁਹਾਡਾ ਸਰੀਰ ਕਦੇ ਨੀ ਦੁ
ਹਾਂ ਹਾਂਜੀ-ਹਾਂਜੀ ਔਰ ਗੋਡੇ ਨੀ ਦੁੱਖਣਗੇ ਮੋਢੇ ਨੀ ਦੁਖਣਗੇ ਜੇੜੀ ਹੱਡੀਆਂ ਦੁੱਖਦੀਆਂ ਨੇ ਹਨਾ। ਐ ਬੜੇ ਬੜਾ ਸਕੂਨ ਮਿਲਦਾ ਐ ਅਗਰ ਜੇ ਪਾਣੀ ਨਾਲ ਤੁਸੀਂ ਰੱਖੋਗੇ ਨਾ। ਤੇ ਆਪਣਾ ਹੋਲੀ ਮਤਲਬ ਨੋਰਮਲ ਤੇ ਰੱਖੋ ਕਮਰਾ ਠੰਡਾ ਹੋ ਗਿਆ ਏਸੀ ਬੰਦ ਕਰਦੋ।
ਹੂੰ।
ਹਨਾ ਓਰ ਪਰ ਲੇਕਿਨ ਅੱਜ ਕੱਲ੍ਹ ਦੇ ਜਵਾਕ ਵੀ ਨੀ ਮੰਨਦੇ ਹੈਗੇ ਓਨਾਂ ਨੇ
ਪਖੇ ਵੀ ਪੱਖੇਆਂ ਤੋਂ ਬਾਦ ਕੂਲਰ ਆ ਗਏ। ਜੇੜ੍ਹੇ ਵਿੰਡੋ ਕੂਲਰ ਆਏ ਨੇ। ਫੇਰ ਸਟੈਂਡਿੰਗ ਕੂਲਰ ਆਏ ਨੇ। ਤੇ ਹੁਣ ਏਸੀ ਵੀ ਦੇਖ ਲੋ ਵਿੰਡੋ ਏਸੀ ਵੀ ਐ ਦੂਸਰਾ ਏਸੀ ਵੀ ਰ ਮਤਲਬ ਕੀ ਇਨ ਫੈਸਿਲਿਟੀ ਹੋ ਗਈ ਨਾ ਏਸੀ ਦੀ। ਕੀ ਅ ਕੁੱਛ ਪੁੱਛਣ ਨਾ ਕਾਰ-ਕਾਰ ਇਸ ਈ ਅੱਜ ਕੱਲ੍ਹ ਤੇ ਕੋਈ ਵੀ ਏਸੀ ਵਗੈਰ ਤੇ ਸੌਦਾ ਈ ਨੀ। ਮੈਂ ਤੇ ਇੰਨੀ ਹੈਰਾਨ ਆ ਕੀ ਜੰਮਦੇ ਬੱਚੇ ਜੇੜੇ ਨੇ ਓ ਏਸੀ ਬਗੈਰ ਨੀ ਸੌਦੇ ਅਸੀਂ ਤੇ ਇੰਨੇ ਹੈਰਾਨ ਹੁੰਨੇ ਆ ਜਦੋਂ ਕੀ ਕੈਂਦੇ ਨੇ ਬੱਚਿਆਂ ਵਾਸਤੇ ਏ ਸੀ ਠੀਕ ਨੀ ਹੁੰਦਾ ਜਲਦੀ ਅ ਠੰਡ ਲੱਗਦੀ ਐ ਬੱਚਿਆਂ।
ਹਾਂਜੀ ਹਾਂਜੀ ਹਾਂਜੀ।
ਕਹਿੰਦੇ ਜਿਹੜਾ ਜਾਪਾ ਹੁੰਦਾ ਨਾ ਜਨਾਨੀ ਦਾ ਜਿਹੜਾ ਬੱਚੇ ਜੰਮਦੀ ਨਾ ਉਹ ਜਾਪ ਪਾਉਂਦਾ ਉਹਦੇ ਵਿੱਚ ਹਵਾ ਨਹੀਂ ਲਗਵਾਉਂਦੇ ਸ਼ਰੀਰ ਨੂੰ।
ਹਾਂ
ਹੋਰ ਅੱਜ ਕੱਲ੍ਹ ਅੱਜ ਕੱਲ ਕੋਈ ਪਰਹੇਜ਼ ਹੀ ਨਹੀਂ ਹੈਗਾ।
ਅੱਜ ਕੱਲ੍ਹ ਤੇ ਉਪਰ ਪੱਖੇ ਜਾਓ ਹੋਸਪਿਟਲ ਜਾਓ ਨਾ ਤੁਸੀਂ। ਉੱਪਰ ਪੱਖੇ ਚਲਦੇ ਹੁੰਦੇ ਨੇ ਤੇ ਏ ਡਿਲੀਵਰੀ ਹੁੰਦੀ ਹੈ।
ਹਾਂ ਏਸੀ ਵੀ ਚੱਲਦਾ ਜੇ ਏ
ਹਾਂ ਲੱਗੇ ਹੋਏ ਨੇ। ਕਿੱਥੇ ਨੀ ਏ ਸੀ ਲੱਗਿਆ ਮਤਲਬ ਹੋਸਪਿਟਲ ਏ ਸੀ। ਕੰਪਨੀਆਂ ਵਿੱਚ ਏ ਸੀ ਜਿੱਥੇ ੳਫਿਸ ਵਿੱਚ ਬੈਠ ਕੇ ਕੰਮ ਕਰਨਾ ਉੱਥੇ ਏਸੀ। ਏ ਸੀ ਬਗੈਰ ਤੇ ਏ ਸੀ ਨੇ ਤੇ ਸ਼ਰੀਰ ਖ਼ਰਾਬ ਕੀਤੇ ਹੋਏ ਨੇ।
ਹਾਂਜੀ ਹਾਂਜੀ ਪਹਿਲੇ ਤੇ ਸਕੂਲ ਵੀ ਨਹੀਂ ਸੀ। ਹੁਣ ਤੇ ਇਹ ਬੱਚਿਆਂ ਨੂੰ ਸਕੂਲਾਂ ਲਾਈਫ ਚ ਵੀ ਏ ਸੀ ਦਿੱਤੇ ਜਾਂਦੇ ਨੇ ਕਮਰੇ ਦੇ ਅੰਦਰ ਏ ਸੀ ਚ ਰੱਖ। ਰਖਿਆ ਜਾਂਦਾ ਐ ਬੱਚਿਆਂ ਨੂੰ ਬੱਸਾਂ ਦੀ ਜਿਹੜੀ ਬੱਚਿਆਂ ਦੀ ਜਿਹੜੀ ਸਕੂਲ ਦੀ ਬੱਸਾਂ ਨੇ ਉਹਦੇ ਅੰਦਰ ਏ ਸੀ ਲੱਗੇ ਹੋਏ ਨੇ।
ਬਿਲਕੁਲ ਹੋਰ
ਹਾਂਜੀ ਹਾਂਜੀ ਬਸ ਉਹੀ ਨਾ। ਤਾਂਹੀ ਫੇਰ ਬਿੱਲ ਬਿਜਲੀ ਦੇ ਬਿੱਲ ਵੀ ਇੰਨੇ ਆਉਂ। ਆਂਦੇ ਨੇ ਗਰਮੀਆਂ ਵਿੱਚ ਹੋਰ ਵੱਧ ਕੇ ਆਉਂਦਾ ਹੈ।
ਖਰਚੇ ਵੀ ਵੱਧ ਗਏ ਨੇ
ਖ਼ਰਚੇ ਵੱਧ ਗਏ ਨੇ ਹਾਂ ਬਸ ਮਹਿੰਗਾਈ ਹਾਂ ਮਹਿੰ ਗਾਈ ਨਾਲ ਦੇ ਨਾਲ ਨਾਲ ਸਾਰੀ ਚੀਜ਼ਾਂ ਚ ਫ਼ਰਕ ਪੈਂਦਾ ਪਿਆ।
ਹਾਂਜੀ
ਬਿਜਲੀ ਦੇ ਯੂਨਿਟ ਵੀ ਵੱਧ ਗਏ ਨੇ ਹੋਰ ਉਹ ਇਹ ਚੀਜ਼ਾਂ ਫਿਰ ਖਿੱਚਦੀਆਂ ਨੇ। ਹੂੰ
ਪਤਾ ਕੀ ਉਧਰੋਂ ਪੱਖੇ ਵੀ ਚੱਲਣੇ ਨੇ ਏਸੀ ਵੀ ਚੱਲਦਾ ਤੇ ਖ਼ਰਚਾ ਤੇ ਡਬਲ ਹੀ ਆਏਗਾ।
ਹਾਂ ਹੋਰ ਪਹਿਲੇ ਜਮਾਨੇ ਚ ਸੀ ਸਹੀ ਸੀਗੇ ਹਾਂਜੀ ਪਹਿਲੇ ਜਮਾਨੇ ਵਧੀਆ ਸੀ। ਠੰਡੀ ਠੰਡੀ ਹਵਾ ਚੱਲਦੀ ਸੀ ਪ ਪੇੜਾਂ ਥੱਲੇ ਬਹਿ ਜਾਂਦੇ ਸੀ। ਸਾਰੇ ਰਲ ਕੇ ਬਹਿੰਦੇ ਸੀ। ਸਾਰੇ ਕੱਠੇ ਗਲੀ ਚ ਸਾਰੇ ਕੱਠੇ ਇਕੱਠੇ ਹੋ ਕੇ ਬਹਿਠ ਜਾਣਾ ਔਰ ਹੁਨ ਸਾਰੇ ਆਪਣੇ ਆਪਣੇ ਘਰਾਂ ਚ ਵੜੇ ਹੋਏ ਨੇ। ਕਮਰੇ ਚ ਕੋਈ ਬਾਹਰ ਨਿਕਲਦਾ ਨਹੀਂ ਏਸੀ ਹਾਂ। ਆਸ ਪੜੋਸ ਦਾ ਪਤਾ ਹੀ ਨਹੀਂ ਹੈਗਾ ਕਿ ਕੌਣ ਹੈਗਾ ਨਹੀਂ ਹੈਗਾ ਪਹਿਲੇ ਤਾਂ ਦੁੱਖ ਸਾਂਝੇ ਹੁੰਦੇ ਸੀ। ਖੁਸ਼ੀਆਂ ਸਾਂਝੀਆਂ ਹੁੰਦੀਆਂ ਸੀ।
ਸਾਡੇ ਮਹੱਲੇ ਵਾਲੇ ਸਾਰੇ ਬਾਰ ਮੰਜੀਆਂ ਕੱਢ ਲੈਂਦੇ ਸੀ ਰਾਤ ਨੂੰ। ਸਾਰੇ ਮਹੱਲੇ ਵਾਲੇ ਪਰ ਆਪਣਾ ਗਲੀ ਦੇ ਵਿੱਚ ਸਭ ਨੇ ਸੋਣਾ। ਹਾਥ ਵਿੱਚ ਪੱਖੀ ਗਰਮੀ ਹੋਣੀ ਪੱਖੀ ਲੈ ਲੈਣੀ ਤੇ ਤੇ ਨੈਚੁਰਲ ਜਿਹੜੀ ਹਵਾ ਹੁੰਦੀ ਸੀ। ਕੁਦਰਤੀ ਹਵਾ ਦੇ ਵਿੱਚ ਸੌਂਦੇ ਸੀ।
ਹਾਂ ਹਾਂ ਹੋਰ ਇਨੀ ਨੀਂਦ ਵਧੀਆ ਆਉਂਦੀ ਸੀ। ਸੀ ਔਰ ਹੁਣ ਹੁਣ ਤੇ ਏ ਸੀ ਨੇ ਤੇ ਹਾਲ ਹੀ ਬੇਹਾਲ ਕੀਤੇ ਹੋਏ ਨੇ। ਹੋਰ ਆਲਸ ਸਭ ਤੋਂ ਵੱਡਾ ਆਲਸ ਆਉਂਦਾ ਜੇ। ਆਲਸ ਆਲਾ ਕੰਮ ਏ ਏਸੀ।
ਹੁੰਦੈ ਨਾ
ਹਾਂ-ਹਾਂ ਓਈ ਨਾ
ਨਈ ਉੱਠ ਸਕਦੇ।
ਹਾਂ ਬਸ ਘਰੋਂ ਬਾਰ ਨੀ ਨਿਕਲਣਾ ਕਿਸੇ ਨਾਲ ਬੋਲਣਾ ਨੀ, ਚਾਲਣਾ ਨੀ। ਘਰ ਬੈਠੇ ਚੀਜ਼ਾਂ ਮੰਗਵਾ ਲੈਣੀਆਂ ਬਜ਼ਾਰ ਨੀ ਜਾਣਾ।
ਬਿਲਕੁੱਲ।
ਸਰੀਰ ਤਾਂਈ ਤੇ ਖ਼ਰਾਬ ਹੁੰਦੇ ਨੇ।
ਹਾਂ ਏਸੀ ਨਾਲ ਈ ਖਰਾਬ ਹੁੰਦੇ ਨੇ ਕੀ ਜਦੋਂ ਅਸੀਂ ਏਸੀ ਵਿੱਚੋ ਬਾਰ ਨਿਕ ਕਲੇ ਆ ਤੇ ਕਿਵੇਂ ਅੱਗ ਪਖਦੀ ਏ
ਹਾਂ।
ਹਨਾ ਅੰਦਰੋਂ ਠੰਡੇ ਚ ਨਿਕਲੇ ਬਾਰ ਗਰਮ-ਗਰਮ ਸਰਦ ਹੋਗੀ।
ਹਾਂ ਗਰਮ ਸ ਫਿਰ ਬਿਮਾਰ ਹੋਜੋ ਫਿਰ ਬੁਖਾਰ ਚੜ੍ਹ ਗਿਐ। ਹਜੇ ਕੁੱਛ ਹੋ ਗਿਐ ਐ ਬਿਮਾਰੀਆਂ ਲੱਗਦੀਆਂ ਨੇ ਹਾਂ। ਹਾਂ ਕਿਉੰਕੀ ਸਾਡਾ ਸਰੀਰ ਟਲ ਗਿਆ ਨਾ ਏਸੀ ਦੇ ਨਾਲ ਸਾਡਾ ਸਰੀਰ ਟਲ ਗਿਐ। ਇਸ ਕਰਕੇ ਰੈਣਾ ਬੜਾ ਮੁਸ਼ਕਿਲ ਹੋ ਜਾਂਦਾ ਹੈਗਾ ਏਸੀ ਦੇ ਬਿਨਾਂ।
ਹਾਂ ਓ ਤੇ ਹੈ ਈ ਐ ਫੇਰ।
ਜੀ ਬੱਚੇ ਵੀ ਪੂਰੇ ਓ ਕਰਦੇ ਨੇ ਕੀ ਨਈ ਜੀ ਨਈ ਸਾਨੂੰ ਏ ਸੀ ਚਲਾ ਕੇ ਦਿਓ ਏਸੀ ਦੇ ਬਿਨਾਂ ਰੈਂਦੇ ਨੀ ਹਾਂ ਨਾਲੇ ਬੱਚੇ ਦਾ ਕੀ ਦੋ ਮਿੰਟੇ ਚ ਗਿੱਲੇ ਹੋ ਜਾਂਦੇ ਨੇ। ਪਸੀਨੇ ਨਾਲ ਗਿੱਲੇ ਹੋ ਜਾਂਦੇ ਨੇ। ਬਾਰ ਨੀ ਬੱਚੇ ਖੇਡਣ ਜਾ ਸਕਦੇ ਬਾਰ ਖੇਡਣ ਜਾਣਗੇ ਐਂ ਜਕੀਲੇ ਹੋ ਕੇ ਕਿਉਂ ਕਿਉਂਕੀ ਸਾਰਾ ਦਿਨ ਏਸੀ ਚ ਰੈਣਾ ਏਨਾਂ ਨੇ।
ਸਈ ਗੱਲ ਐ।
ਸਾਰਾ ਦਿਨ ਏ ਸੀ ਚ ਰੈਣਗੇ ਤੇ ਕਿੱਥੇ ਓਨਾਂ ਨੂੰ ਬਾਰ ਖੇਡਣ ਦਾ ਘਰ ਦੇ ਅੰਦਰ ਖੇਡੀ ਜਾਣ ਮੋਬਾਇਲ ਚਲਾਈ ਜਾਣਗੇ ਬਾਰ ਖੇਡਣਾ ਲਈ ਜੇੜੇ ਸਾਡੇ ਵਰਗੀਆਂ ਖੇਡਾਂ ਹੁੰਦੀਆਂ ਸੀ ਕਿੱਥੇ ਖੇਡਦੇ ਨੇ ਅੱਜ-ਕੱਲ ਦੇ ਬੱਚੇ ਗਲੀ ਚ ਬੱਚੇ ਖੇਡਦੇ ਨਜ਼ਰ ਈ ਨੀ ਆਂਦੇ। ਬਸ ਓਈ ਐ ਜੇ ਏਸੀ ਦੇ ਅੰਦਰ ਹੀ ਬੈਠੇ ਰੈਂਦੇ ਨੇ। ਤੇ ਏਨਾਂ ਨੇ ਪੂਰਾ ਆਪਣਾ ਓ ਕਰਨੈ ਬ ਪੂਰੇ ਕੰਮ ਕਰਨੇ ਹੈਗੇ ਪੈਲੇ ਸੀ ਬਜ਼ੁਰਗ ਹੁੰਦੇ ਸੀ ਡਾਂਟਦੇ ਸੀ। ਅ ਬਜ਼ੁਰਗਾਂ ਦਾ ਬੜਾ ਹੁੰਦਾ ਸੀ। ਡਰਾ ਵੀ ਹੁੰਦਾ ਸੀ ਕੀ ਚਲੋ ਨਈ ਐ ਬੰਦ ਕਰਦੋ ਏਦਾਂ ਕਰਦੋ। ਪਰ ਲੇਕਿਨ ਹੁਣ ਬ ਚਿਆਂ ਨੇ ਤੇ ਆਪਣੀ ਪੂਰੀ-ਪੂਰੀ ਜਿੱਦ ਕਰਨੀ ਐ ਪੂਰੀ ਮੰਨਦੇ ਨੇ ਆਪਣੀ ਕੇ ਅਸੀਂ ਤੇ ਪੂਰੀ ਕਰ ਕੇ ਰੱਖਣੇ ਹੈਗੇ ਆ ਪੂਰਾ ਉਨਾਂ ਨੇ ਚਲਾਣਾ ਹੈਗਾ ਏ ਸੀ ਹਾਂਜੀ-ਹਾਂਜੀ। ਔਰ ਫ ਯੂਨਿਟਾ ਵੀ ਆਂਦੇ ਨੇ ਔਰ ਏਸੀ ਦੀ ਇੰਨੀ ਵਰਾਇਟੀਆਂ ਆ ਗਿਐ ਅੱਜ-ਕੱਲ ਦ ਲੋਕੀ ਭੱਜਦੇ ਨੇ ਲੈਣ ਵਾਸਤੇ ਔਰ ਹਰ ਕਮਰੇ ਚ ਏ ਸੀ ਲੱਗਿਆ ਹੋਇਆ ਹਰ ਕਮਰੇ ਚ।
ਬਿਲਕੁੱਲ ਐ ਤੇ ਹੈ ਈ ਏ। ਜਾਦਾ ਪਰਸਲਟ ਹੋ ਗਿਆ ਨਾ ਏਸੀ ਚੱਲ ਠੀਕ ਐ ਜੀ ਅੱਛਾ ਲੱਗਿਆ ਤੁਹਾਨੂੰ ਗੱਲ ਕਰਕੇ ਠੀਕ ਓਕੇ ਜੀ। ਸਸ ਸ੍ਰੀ ਕਾਲ।